ਹਾਂਜੀ- ਹਾਂਜੀ
ਦੇ ਕੀ ਹਾਲ ਐ
ਵਦੀਆ ਵਦੀਆ ਤੁਸੀਂ ਸੁਨਾਓ
ਮੈਂ ਵੀ ਠੀਕ ਆ ਵਦੀਆ, ਘਰ ਸਾਰੇ ਕਿੱਦਾਂ
ਸਾਰੇ ਵਦੀਆ
ਠੀਕ ਹੈ ਸੁਸ਼ਮਾ ਹੋਨੀ, ਗੌਰਵ, ਜਨਤ
ਹਾਂਜੀ-ਹਾਂਜੀ ਸਾਰੇ ਠੀਕ ਐ
ਤੇਰੀ ਸਿਹਤ ਕਿੱਦਾਂ ਹੁਣ
ਠੀਕ ਆ, ਹੁਨ ਤੇ ਠੀਕ ਆ
ਨਹੀਂ ਫ਼ਰਕ ਹੈ ਹੁਨ ਅੱਗੇ ਨਾਲੋਂ
ਨਾ ਹੁਣ ਤੇ ਫ਼ਰਕ ਐ
ਹਾਂ ਕਈ ਵਾਰੀ ਨਾ ਥੋੜਾ ਝਟਕ ਜੇਆ ਹੀ ਲੱਗ ਜਾਂਦਾ ਹੁਨ ਤੇ ਨੀਂ ਫ ਬੁਖਾਰ ਹੋਇਆ ਨਾ ਫੇਰ ਦੁਬਾਰਾ ਬੁਖਾਰ ਤੇ ਨਹੀਂ ਹੋਇਆ
ਕੱਲ ਰਾਤੀ ਗਈਆਂ ਪਰਸੋਂ ਹੈ ਨੀਂ ਸੀ। ਕੱਲ ਤਾਂ ਗਈਆਂ
ਅੱਛਾ-ਅੱਛਾ ਪਰਸੋਂ ਹੋਇਆ, ਰਾਤ ਨੂੰ ਹੁੰਦਾ ਜ਼ਿਆਦਾ
ਉਹ ਉਹ ਤਾਂ ਵੈਸੇ ਕਮਜ਼ੋਰੀ ਤੇ ਬਾਈ ਦੇ ਕਾਰਨ ਕਹਿੰਦਾ ਕਮਜ਼ੋਰੀ ਹੋਈ ਆ ਬੁਖਾਰ ਗਰਮੀ ਗੁਰਮੀ ਬਾਈ ਜ਼ਿਆਦਾ ਹੋਈ ਆ ਬਾਈ ਤਾਹਨੂੰ ਪਤਾ ਸਾਡੇ ਏਰੀਏ ਦਾ ਪਾਨੀ ਵੀ ਏਦਾਂ ਹੁੰਦਾ ਹੈ। ਹੈਲੋ ਹੈਲੋ